ਹੈਲੋ। ਸ਼ਸ਼ਿਰੀ ਕਾਲ ਜੀ। ਵਧੀਆ ਜੀ ਤੁਸੀਂ ਦੱਸੋ?
ਵਧੀਆ ਹੋਰ ਕੀ ਕਰ ਰਹੇ ਸੀ।
ਕੁਛ ਨੀ ਜੀ ਬਸ ਬੈਠੇ ਅਸੀਂ।
ਹੋਰ ਮੌਸਮ ਕਿੱਦਾਂ ਦਾ ਐ ਉੱਧਰ?
ਠੀਕ ਆ ਜੀ ਹੁਣ ਤਾ
ਹਵਾ- ਹੁਵਾ ਚੱਲ ਰਹੀ ਐ।
ਹਾਂ ਚੱਲ ਰਹੀ ਐ ਨੋਰਮਲੀ।
ਨੋਰਮਲ ਈ ਅੱਛਾ।
ਹਾਂਜੀ।
ਹੋਰ ਦੋਸਤਾਂ
ਹਾਂਜੀ।
ਮ ਕਾ ਹੋਰ ਦੱਸੋ।
ਬਸ ਜੀ ਕੁਛ ਨੀ ਤੁਸੀਂ ਦੱਸੋ।
ਬਸ ਬੈਠੇ ਹੋਏ ਆਂ। ਅਜ, ਤਾਂ ਮਾਂ ਰਾਜਮਾ ਚਾਵਲ।
ਹੋਰ।
ਬਸ।
ਰਾਤ ਨੂੰ ਕੀ ਬਣਾਣਾ ਖਾਣ ਦਾ।
ਰਾਤ ਦਾ ਅਜੇ ਪਤਾ ਨੀ।
ਠੀਕ ਜੀ, ਬਣਾਆ ਨੀ ਹਜੇ ਕੁੱਝ ਸੋਚੇਆ ਨੀ।
ਨਾ ਬਸ ਤ ਦਾਲ ਪਈ ਏ। ਅਸੀਂ ਦਾਲ ਵੀ ਪਈ ਏ, ਬਾਕੀ ਆਲੂ-ਬੈਂਗਣ ਵੀ ਬਣਾ ਸਕਦੇ ਆਂ।
ਅੱਛਾ ਜੀ, ਪੱਕਾ ਨੀ ਪਤਾ।
ਹੂੰ।
ਹੋਰ, ਘਰ ਪਰਿਵਾਰ ਸਬ ਠੀਕ।
ਵਧੀਆ।
ਕੀ ਪਸੰਦ ਐ ਜੀ ਤੁਆਨੂੰ।
ਕਿਦੇ ਚ।
ਕੁਛ ਵੀ ਮਤਲਬ ਕੋਈ ਵੀ ਚੀਜ਼ ਜਿਸ ਆਈਟਮ ਖਾਣੇ ਦੀ, ਕੁਛ ਘੁੰਮਣ-ਘਾਮਣ ਦੀ।
ਹਾਂ ਤੇ ਕੜੀ-ਚਾਵਲ, ਰਾਜਮਾ-ਚਾਵਲ, ਮਿੱਠੇ ਚ। ਗਾਜਰ ਦਾ ਹਲਵਾ। ਰ ਕਾਜੂ ਮਿੱਠੇ ਮੈਨੂੰ ਜ਼ਆਦਾ ਪਸੰਦ ਨੀ ਓ।
ਘੁੰਮਣ ਦੀ ਜਗਾ।
ਹਾਂ ਜਿੱਥੇ।
ਹਾਂਜੀ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ।
ਤੇ।